ਜੀ, ਸਤਿ ਸ਼੍ਰੀ ਹਾਂਜੀ, ਵਧੀਆ ਬਹੁਤ ਵਧੀਆ
ਹਾਂਜੀ ਹੋਰ ਕੀ ਕਰ ਰਹੇ ਹੋ
ਬੱਸ ਸਬ ਵਧੀਆ
ਹਾਂਜੀ ਵਧੀਆ ਹਾਂਜੀ ਸਭ ਵਧੀਆ ਹੋਰ ਰੋਟੀ ਖਾ ਲਈ
ਹਾਂਜੀ ਹਾਂਜੀ ਰੋਟੀ ਖਾ ਲਈ ਅੱਜ ਹੋਰ ਦੱਸੋ
ਹਾਂਜੀ
ਹੋਰ ਦੱਸੋ ਅੱਜ ਕੀ ਬਣਾ ਲਿਆ
ਅੱਜੀ ਬਸ ਰਾਈਸ ਬਣਾਏ ਸੀ।
ਹ ਅੱਛਾ-ਅੱਛਾ ਰਾਈਸ ਬਣਾਏ ਸੀ ਅੱਛਾ-ਅੱਛਾ ਅਸੀਂ ਦਾਲ ਮੱਖਣੀ ਨਾਨ ਮਟਰ ਪਨੀਰ ਦੀ ਮਟਰ ਪਨੀਰ ਦੀ ਪੁਰਜੇ
ਅੱਛਾ-ਅੱਛਾ ਵਾਹ ਵਧੀਆ ਹੈ
ਹੋਰ ਸੁਣਾਓ, ਹੋਰ ਸੁਣਾਓ
ਹਾਂਜੀ ਸਭ ਵਧੀਆ ਬਸ ਘਰ ਹੀ ਲੱਗੇ ਹੋਏ ਆ ਕੰਮ ਵਗੈਰਾ ਲੱਗ ਰਦੇ ਆ ਛੁਟੀਆਂ ਚੱਲ ਰਹੀ ਹੈ। ਹਾਂਜੀ ਅਸੀਂ ਜੈਪੁਰ ਆਏ ਸੀ ਕਾਫੀ ਟਾਈਮ ਪਹਿਲਾਂ ਮਤਲਬ ਹੁਣੇ ਸਟਾਰਟਿੰਗ ਚ ਹੀ ਹੋ ਆਏ ਸੀ ਫਿਰ ਉਸ ਤੋਂ ਬਾਅਦ ਦਾਦੀ ਜੀ ਥੋੜੀ ਜਿ ਖ਼ਰਾਬ ਹੋ ਗਈ ਫੇਰ ਹਲੇੇ ਤੇ ਕਿੱਥੇ ਨੀ ਗਏ ਹਾਂਜੀ
ਅੱਛਾ-ਅੱਛਾ ਕੋ ਨਹੀਂ ਆਓ ਘੁੰਮਣ ਕਿਸੇ ਹ ਸਟੇਸ਼ਨ ' ਚੱਲਏ ਇਕੱਠੇ ਚਲਏ ਘੁੰਮਣ
ਹਾਂਜੀ ਜਰੂਰ ਆਵਾਂਗੇ ਦੇਖੋ ਕਹਿ ਰਹਿਣਗੇ ਗਰਮੀ ਵੀਈ ਵੱਧ ਗਈ ਤੇ ਫਿਰਰ ਛੁ ਵੀ ਵੱਧਣਗੀਆਂ ਤੇ ਸ਼ਾਇਦ ਫਿਰ ਬਣਾਦੇ ਆ ਪਲਾਨ
ਅੱਛਾ-ਅੱਛਾ ਹੋਰ
ਹਾਂਜੀ ਹੋਰ ਬੱਚੇ ਠੀਕ ਨੇ ਹੋਰ ਕੀ ਕਾਰਨ ਬੱਚੇ ਛੁੱਟੀਆਂ ਵੱਧਦੀ ਕਿ ਨਹੀਂ
ਹਾਂਜੀ
ਛੁੱਟੀਆਂ ਵੱਧਦੀ ਕਿ ਨਹੀਂ
ਮ ਨਹੀਂ ਅਜ ਤੇ ਛੁੱਟੀਆਂ ਆਉਦੀ ਨਹੀਂ ਅ ਤੇ ਇੱਕ ਜੁਲਾਈ ਨੂੰ ਹੀ ਸਕੂਲ ਖੋਲਣੇ ਨੇ ਦੇਖੋ ਹੁਣ
ਅੱਛਾ ਅੱਛਾ
ਹਾਂਜੀ ਫਿਰ ਦੇਖੋ ਬੱਚਿਆਂ ਦੇ ਉਵੇਂ ਸਕੂਲ ਖੋਲ੍ਹਣਗੇ ਹਾਂਜੀ ਮੇਰਾ ਬੱਚੇ ਤੇ ਕੋਾਲਜ ਜਾਂਦਾ ਨਾ ਡਿਗਰੀ ਕੋਾਲਜ ਜਾਂਦਾ ਨਾ
ਹਾਂਜੀ ਹਾਂਜੀ
ਕੋਾਲਜ ' ਅਗਸਤ ਸ਼ੁਰੂ ਹੋਣਗੇ ਨਾ
ਅੱਛਾ ਵਧੀਆ ਹੈ ਚਲੋ ਹੋਰ ਮੌਸਮ ਕਿਆ ਜਾਏ ਹੈ
ਮੌਸਮ ਬਹੁਤ ਅੱਛਾ ਹੈ ਬਹੁਤ ਮਸਤ ਮੌਸਮ ਹੋ ਰਿਹਾ ਅੱਜ ਹਵਾ ਹਨੇਰੀ ਚੱਲ ਰਹੀ ਹੈ ਬਾਰਿਸ਼ ਆ ਰਹੀ ਹੈ ਬਰਸਾਤੀ ਮੌਸਮ ਹੋ ਰਿਹਾ
ਅੱਛਾ ਵਧੀਆ ਇਸ ਸਾਈਡ ਤੇ ਬਹੁਤ ਗਰਮੀ ਹੋ ਦੀ ਹੈ
ਹਾਂਜੀ ਹਾਂਜੀ
ਹਾਂਜੀ ਰ ਤੁਸੀਂ ਆਓ ਕਾਫੀ ਟਾਈਮ ਬਾਦ ਲ ਤੁਛ ਫੋਨ ਲਗਾਇਆ
ਹਾਂਜੀ ਕਾਫੀ ਟਾਈਮ ਹੋ ਗਿਆ ਫੋਨ ਲਗਾਇਆ ਤੇ ਬਹੁਤ ਟਾਈਮ ਹੋ ਗਿਆ ਫਿਰ ਚਲੋ ਗੱਲ ਕਰ ਲਈਏ ਹੋਰ
ਹਾਂਜੀ ਵਧੀਆ ਅਸੀਂ ਯਾਦ ਕਰਦੇ ਰਹਿਣਾ ਚਾਹੀਦਾ ਹੈ।
ਹਾਂਜੀ-ਹਾਂਜੀ ਉਹ ਤਾਂ ਹੈ ਹੀ ਹੈ ਦੇਖੋ ਕਿਧਰੇ ਹਲ ਸਟੇਸ਼ਨ ਤੇ ਕੋੜ ਦੁਆਰ ਵਗੈਰਾ ਜਾਵਾਂਗੇ ਬੱਚਿਆਂ ਨੂੰ ਲੈ ਕੇ ਕੇ ਉੱਥੇ ਥੋੜ੍ਹੀ ਠੰਡਕ ਹੁੰਦੀ ਹੈ ਨਾ ਅੱਛੀ ਬਹੁਤ ਠੰਡੀ ਹਵਾ ਆਉਂਦੀ ਹੈ ਥੱਲੇ ਹੁੰਦਾ ਨਾ ਮਤਲਬ ਜਿਸ ਤਰ੍ਹਾਂ ਇੱਕ ਪਾਣੀ ਦੀ ਧਾਰਾ ਪੈਂਦੀ ਹੈ ਨਾ ਇਸ ਇਸ ਤਰ੍ਹਾਂ ਪਾਣੀ ਦਾ ਬੱਤਕ ਥੱਲੇ ਬਹਾਓ ਬੜਾ ਉੱਪਰ ਮੰਦਰ ਤੇ ਇਸ ਕਰਕੇ ਨਾ ਬੜੀ ਠੰਡੀ ਹਵਾ ਆਉਂਦੀ ਹੈ ਇੱਥੇ
ਹੂ ਵਧੀਆ ਹੈ ਹੋਰ ਕਿ
ਹੂ ਉੱਥੇ ਨਾ ਮਤਲਬ ਜਿਸ ਤਰ੍ਹਾਂ ਪਾਈ ਘੁੰਮਣ ਜਾਓਗੇ ਨਾ ਤੁਸੀਂ ਉੱਥੇ ਜਿਸ ਤਰ੍ਹਾਂ ਕੋੜ ਘੁੰਮਣ ਜਾ ਰਹੇ ਹੋ ਅੰਬਾਂ ਦੇ ਪੇੜ ਬੜੇ ਰਸਤੇ ਚ ਹੁੰਦੇ ਨੇ ਕੱਚੇ ਅੰਬ ਤੋੜੀ ਜਾਓ ਤੇ ਖਾਈ ਜਾਓ
ਅੱਛਾ ਹਾਂ ਵਧੀਆ ਹੈ
ਹੂ,,,
ਹੂ ਕੋਈ ਨੀ ਆਵਾਂਗੇ ਹੂ ਵਧੀਆ ਚਲੋ
ਲਗਾਵਾਂਗੇ ਹੋਰ ਕੀ ਹੋ ਰਿਹਾ ਤੁਸੀਂ ਕੀ ਕਰ ਰਹੇ ਹੋ ਪੜ੍ਹਾਈ ਚ
ਮੇਰਾ ਕੋਾਲਜ ਕੰਪਲੀਟ ਹੈ ਬਾਕੀ ਮੈਂ ਟੀਚਿੰਗ ਵਗੈਰਾ ਕਰਵਾ ਰਹੀ ਹਾਂ ਹਲੇ ਤੇ ਛੁੱਟੀਆਂ ਲੱਗੀ ਹੋਈ ਹੈ ਹਾਂਜੀ
ਅੱਛਾ ਅੱਛਾ ਬੱਚਿਆਂ ਨੂੰ ਕੋਚਿੰਗ ਵਗੈਰਾ ਵੀ ਦਿੰਦੇ ਹੋ
ਕੋਚਿੰਗ ਤੇ ਨਹੀਂ ਕਿਉਂਕਿ ਸਾਡਾ ਘਰ ਮਤਲਬ ਚਲੋ ਗਲੀ ਦੇ ਅੰਦਰ ਹੈ ਫਿਰ ਕੋਚਿੰਗ ਵਗੈਰਾ ਤਾਂ ਨਹੀਂ ਪੋਸੀਬਲ ਔਰ ਸਕੂਲੋਂ ਵੀ ਟਾਈਮ ਜ਼ਿਆਦਾ ਹੋ ਜਾਂਦਾ ਹੈ ਫਿਰ ਇਸ ਕਰਕੇ ਹਾਂਜੀ ਸਕੂਲਿੰਗ ਹੀ ਕਰਨੀ ਆ ਢਾਈ ਵਜੇ ਮੈਂ ਆਉਂਦੀ ਆ ਤੇ ਉਹੀ ਸ਼ਾਮ ਕੂਲਿੰਗ
ਕੋਈ ਨੀ ਹੋਰ ਸਿਲਾਈ ਵਗੈਰਾ ਕੱਪੜੇ ਵਗਰਾ ਕਿੱਥੋਂ ਲਵਾਉਂਦੇ ਹੋ
ਮੰਮੀ ਸੀ ਦਿੰਦੇ ਵੈਸੇ ਔਰ ਹਲੇ ਮੈਂ ਕੁਛ ਟਾਈਮ ਪਹਿਲੇ ਵੈਸੇ ਵੀ ਸਵਾਏ ਸੀ ਕੀ ਮਾਰਕੀਟ ਤੋਂ ਵੀ
ਅੱਛਾ ਅੱਛਾ ਕੋਈ ਨ ਸੂਟ ਖਰੀਦਣੇ ਹੋ ਅਸੀਂ ਤੇ ਔਨਲਾਈਨ ਸੇਲ ਕਰਨੇ ਆ ਸੂਟਾਂ ਦੀ ਨਹੀਂ ਹਾਂਜੀ ਕੋਈ ਡਿਜ਼ਾਇਨ ਹਾਂਜੀ
ਹਾਂਜੀ ਜ਼ਰੂਰ ਜ਼ਰੂਰ ਮੈਂ ਕਿਹਾ ਪੇਜ ਵਗੈਰਾ ਕੁਛ ਹੋਏਗਾ
ਨਹੀਂ ਨਹੀਂ ਬਸ ਇਸ ਤਰ੍ਹਾਂ ਹੀ ਔਨਲਾਈਨ ਜਿਸ ਤਰ੍ਹਾਂ ਹਾਂਜੀ ਫੋਟੋਆਂ ਵਗੈਰਾ ਤੁਹਾਨੂੰ ਭੇਜ ਦਵਗੇ ਵੀ ਤੁਸੀਂ ਸੂਟ ਸਿਲੈਕਸ ਕਰਕੇ ਸਿਲੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਤੇ ਅਸੀਂ ਤੁਹਾਨੂੰ ਅੱਗੋਂ ਕੋਰੀਅਰ ਕਰਾ
ਹਾਂਜੀ ਅੱਛਾ ਅੱਛਾ ਹਾਂਜੀ ਠੀਕ ਹੈ ਚਲੋ ਕੋਈ ਨੀ ਮੈਨੂੰ ਭੇਜਣਾ ਫਿਰ ਮੈਂ ਦੇਖਾਂਗੀ
ਹਾਂਜੀ ਹਾਂਜੀ ਹੋਰ ਦੱਸੋ
ਔਰ ਤੁਸੀਂ ਲਗਾਓ ਚੱਕਰ,
ਦੇਖੋ ਕਦੇ ਆਵਾਂਗੇ, ਘੁੰਮਣ ਆਏ ਜ਼ਰੂਰ ਆਵਾਂਗੇ, ਤੁਹਾਡੇ ਕੋਲ ਤੁਹਾਨੂੰ ਜ਼ਰੂਰ ਮਿਲਾਂਗੇ।
ਹਾਂ-ਹਾਂ, ਹਾਂਜੀ ਜ਼ਰੂਰ। ਰ ਤੁਸੀ ਸੁਣਾਓ? ਹੋਗੇ ਤੁਸੀਂ ਫਰੀ ਆ ਹਾਲੇ ਵੀ ਕਦੋਂ ਹੁੰਦੇ ਹੋ ਹਾਂਜੀ,
ਬਸ ਅਸੀਂ ਤੇ ਫ੍ਰਰੀ ਹੋ ਗਏ ਸੀ ਦਸ ਵਜੇ ਨਾਲ ਬਸ ਤੁਹਾਡਾ ਫੋਨ ਆ ਗਿਆ ਫਿਰ ਚਲੋ ਗੱਲ ਕਰ ਲਈਏ।
ਹਾਂਜੀ, ਵਧੀਆ-ਵਧੀਆ। ਐਚੁਲੀ ਸਾਨੂੰ ਬਾਰਾਂ ਵੱਜ ਜਾਂਦੇ ਨੇ ਫਰੀ ਨਹੀਂ ਹੁੰਦੇ।
ਅੱਛਾ-ਅੱਛਾ, ਚਲੋ ਅੱਛਾ ਹੈਨਾ।
ਦੇ ਹਾਂਜੀ ਹੋਰ ਸੁਣਾਓ
ਬਸ
ਹੋਰ ਕਿਤੇ ਕਿਤੇ ਘੁੰਮ ਆਏਗੀ ਹਲੇ ਘਰ ਹੀ ਸੀ ਬਸ
ਨਹੀਂ ਅਸੀਂ ਗਏ ਸੀ ਥੋੜਾ ਘੁੰਮਣ ਬੱਚੇ ਗਏ ਸੀ ਬੱਚੇ ਆਏ ਦਿਨ ਮਿਲਣ ਸਾਨੂੰ ਗਰਮੀਆਂ ਚ ਛੁੱਟੀਆਂ ਚ, ਤੇ ਵਾਟਰ ਪਾਰਕ ਵਗੈਰਾ ਗਏ, ਨੇ ਪਾਰਕ ਪੁਰਕ ਘੁੰਮਾ ਕੇ ਲੈਂਦੇ ਸ਼ਾਮ ਵੇਲੇ ਕਿਉਂਕਿ ਧੁੱਪ ਚ ਨਹੀਂ ਜਾ ਸਕਦੇ। ਫੇਰ ਛੋਟੇ-ਛੋਟੇ ਬੱਚੇ ਨੇ ਬੇਬੀ ਨੇ ਛੋਟੇ-ਛੋਟੇ ਉਹਨਾ ਨੂੰ ਨਿਲ ਜਾ ਸਕਦੇ।
ਹਾਂਜੀ ਹਾਂਜੀ-ਹਾਂਜੀ ਸਹੀ ਹੈ ਬੱਚਾ ਘਰ ਹੀ ਵਧੀਆ ਰਹਿੰਦਾ ਹੈ।
ਹੂੰ- ਹੂੰ ਹੋਰ?
ਵਧੀਆ ਬੱਚਿਆਂ ਨਾਲ ਮਨ ਵੀ ਲੱਗਾ ਰਹਿੰਦਾ ਹੈ।
ਹੂੰ-ਹੂੰ ਬਸ ਅਸੀਂ ਵੀ ਇਸ ਆਪਣੇ ਛੋਟੇ ਮੋਟੇ ਕੰਮ ਲੱਗੇ ਰਹਿੰਦੇ ਹਾਂ ਸ ਟਰ ਵਗੈਰਾ ਬੁਣ ਲਏ ਜਾਂ ਹੋਰ ਕੰਮ ਕਰ ਲਿਆ। ਬਸ ਇਹੀ ਕੰਮ ਆਪਣੇ ਛੋਟੇ ਮੋਟੇ
ਹਾਂਜੀ ਵਧੀਆ ਹੈ ਹੋਰ ਕਿ।
ਆਪਣੇ ਹਥਰਾ ਨਿਕਲ ਜਾਏ ਉਹੀ ਅੱਛਾ ਹੈ।
ਹਾਂਜੀ ਸਹੀ ਹੈ ਸਹੀ ਹੈ।
ਹਾਂਜੀ-ਹਾਂਜੀ।
ਅੱ -ਕੱਲ ਵੈਸੇ ਵੀ ਮਤਲਬ ਨਹੀਂ ਚੱਲਦਾ ਕਿ ਇੱਕ ਬੰਦਾ ਬਈ ਕਮਾਏ ਤੇ ਬਈ ਖਾਈ ਇਹ ਇਹ ਚੀਜ਼ ਨਹੀਂ ਹੀ ਹੈ ਹੁਨ ਹੁਣ ਤੇ ਬਈ ਸਾਰੇ ਹੀ ਪ੍ਰੋਪਰਲੀ ਲੱਗੋ ਤੇ ਤਾਂ ਹੀ ਸਭ ਸੈਟ
ਹਾਂ-ਹਾਂ- ਨਹੀਂ-ਨਹੀਂ ਅਸੀਂ ਤੇ ਖੁਦ ਹੀ ਆਪਣਾ ਸਭ ਕੰਮ ਕਰ ਲੈਂਦੇ ਹਾਂ। ਖੋ ਦੇ ਸ਼ੌਕ ਲੱਗਦ, ਲ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਕੰਮ ਕਰਕੇ ਦੇਈਏ।
ਹਾਂਜੀ ਹਿ ਹਿ
ਹਾਂਜੀ ਵੀ ਅੱਛਾ ਲੱਗਦਾ ਨਾ ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਬਣਾ ਕੇ ਦੇਈਏ।
ਹੂੰ-ਹੂੰ ਹਾਂਜੀ ਉਹ ਊਨ ਵਗੈਰਾ ਤੇ ਬਦਾਂਗੇ ਹੋਗੇ ਕਿ ਵੈਸੇ ਹੀ?
ਅਨਾਂ ਦੇੋਸ਼, ਜਿਸ ਤਰ੍ਹਾਂ ਪੰਚੂ ਹੋ ਗਏ ਤੇਨੇ ਸਟਲ ਬਣਵਾਏ
ਅੱਛਾ-ਅੱਛਾ
ਕੈਪਾਂ ਹੋ ਗਈਆਂ ਬੂਟ ਹੋ ਗਈ ਹਾਂਜੀ ਕਰੋਸ਼ੀ ਨਾਲ ਜ ਨਾਲ ਜੈਕਟ ਹੋ ਗਿਆ ਪੂਰੇ ਸੂਟ ਹੋ ਗਏ ਬੱਚਿਆਂ ਦੇ ਮੈਂ ਮਤਲਬ ਉਹ ਦਾ ਬ ਕਰੋਸ਼ੀਏ ਦਾ ਕੰਮ ਹੋ ਜਾਂਦਾ, ਹਾਂਜੀ-ਹਾਂਜੀ।
ਹੂੰ ਸਹੀ ਹੈ ਸਹੀ-
ਕੋਈ ਨੀ ਕਦੇ ਜ਼ਰੂਰਤ ਪਾਈ ਤੇ ਦੱਸਣਾ ਸੇਵਾ ਦਾ ਮੌਕਾ ਜ਼ਰੂਰ ਦੇਣਾ।
ਹਾਂਜੀ - ਹਾਂਜੀ ਜ਼ਰੂਰ ਦੇਖੋ ਕਰਾਂਗੇ ਟਰਾਏ ਬਾਕੀ ਦੇਖਨੇ ਆ। ਕਿਉਂਕਿ ਹੁਣ ਤੇ ਵੈਸੇ ਮੀਂਹ ਵਗੈਰਾ ਆ ਰਹੇ ਨਾ ਤੇ ਹ।
ਹਾਂਜੀ-ਹਾਂਜੀ।
ਹਾਂਜੀ।
ਮਲਬ ਜਿਸ ਤਰਾਂ ਨਿਊ ਬੋਰਨ ਬੇਬੀ ਹੁੰਦੇ ਨਾ ਉਹ ਸੈਟ ਮਿਲਦੇ ਨਾ ਮਾਰਕੀਟ ਵਿੱਚ। ਤੇ ਉਹੀ ਅਸੀਂ ਬਣਾਨੇ ਆ ਉਹੀ ਮੈਂ ਫੇਰ ਬਨਾ ਕੇ ਦੇਨੀ ਆ ਨਾ। ਮਾਰਕੀਟ ਚ ਮਿਲਦੇ ਨੇ ਉਹੀ ਚੀਜ਼ ਮੈਂ ਘਰ ਬਣਾ ਕਹਿੰਣੇ ਆ ਸੇ।
ਵਧੀਆ ਕੋਈ ਚਲੋ ਤੁਸੀਂ ਮੈਨੂੰ ਫੋਟੋਸ ਸੈਂਡ ਕਰਨਾ ਫਿਰ ਮੈਂ ਦੇਖਾਂਗੀ ਫਿਰ ਮੈਂ ਔਡਰ ਕਰਦਾਂਗੇ
ਹਾਂਜੀ ਜ਼ਰੂਰ ਹੋਰ
ਹੋਰ ਬਸ ਕਦੋਂ ਸਟਾਰਟ ਕੀਤਾ ਮੈਂ
ਇਹ ਤੇ ਮੈਨੂੰ ਤੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੈਨੂੰ ਬੜਾ ਸ਼ੌਕ ਸੀ। ਮਤਲਬ ਮੈਂ ਤੇ ਸ਼ੁਰੂ ਤੋਂ ਹੀ ਬਣਾਨੀ ਹਾਂ ਹਾਂਜੀ ਮੈਂ ਤੇ ਆਪਣੇ ਵੀ ਖੁਦ ਹੀ ਬਣਾਉਦੀ ਹਾਂ ਸਵੈਟਰ ਵਗੈਰਾ।
ਅੱਛਾ-ਅੱਛਾ ਵਧੀਆ ਹੈ ਚਲੋ ਹੁਨਰ ਹੈ ਤੇ ਯੂਜ ਕਰਨਾ ਚਾਹੀਦਾ ਹੈ।
ਕਲਟ ਟੋਪ ਬਣਾ ਕੇ ਦਿੱਤੇ ਸੀ ਉਹਨੇ ਪਿੱਛੇ। ਸਕਲ ਟੋਪ ਬਣਾ ਕੇ ਦਿੱਤੇ ਸੀ ਹਾਂਜੀ ਕਰੋਸ਼ੀਏ ਦੇ ਪਰਸ ਵਗੈਰਾ ਬੈਗ
ਹਾਜੀ
ਤਾਂ ਕਰਕੇ ਹੁਣ ਤੇ ਚਾਦਰਾਂ ਵੀ ਬਣਦੀ ਲੇਕਿਨ ਚਾਦਰਾਂ ਨੂੰ ਟਾਈਮ ਬਹੁਤ ਲੱਗ ਜਾਂਦਾ।
ਹਾਂਜੀ-ਹਾਂਜੀ। ਤੇ ਕਿੰਨੇ ਟਾਈਮ ਤੁਸੀਂ ਇੱਕ ਸੂਟ ਰੈਡੀ ਕਰਦੇ ਆਓਗੇ ਜਿਵੇਂ ਮਤਲਬ ਬੱਚਿਆਂ ਦਾ।
ਤੇ ਜੇ ਇੱਕ ਸੂਟ ਬੜੇ ਆਰਾਮ ਨਾਲ ਰੈਡੀ ਹੋ ਜਾਂਦਾ ਹੈ ਕਰੋਸ਼ੀਏ ਦਾ ਤੇ ਜਲਦੀ ਹੋ ਜਾਂਦਾ ਬਹੁਤ ਜਲਦੀ ਹੋ ਜਾਂਦਾ ਤਾਂ ਭਾਵੇ ਦੋ ਦਿਨਾਂ ਚ ਪੂਰਾ ਕਰ ਲਓ ਕਰੋਸ਼ੀਏ ਦਾ। ਸਿਲਾਈਆਂ ਵਾਲਿਆਂ ਨੂੰ ਟੈਮ ਲੱਗਦਾ ਹਮ ਜੀ।
ਵਧੀਆ ਹੈ ਹੋਰ ਕੀ, ਹੋਰ ਤੁਸੀਂ ਸੂਟ ਕਿਤੋ ਸਵਾਦੇ ਹੋ।
ਬਸ ਅਸੀਂ ਕੁਛ ਤੇ ਘਰ ਹੀ ਸੀ ਲੈਂਦੇ ਹਾਂ ਅਸੀਂ ਖੁਦ ਹੀ। ਤੇ ਜੋ ਜਦੋਂ ਕਦੀ ਆਪਣਾ ਮਨ ਨਾ ਕਰੇ ਫਿਰ ਅਸੀਂ ਕਿਸੇ ਕੋਲੋਂ ਸਿਲਵਾ ਵੀ ਲੈਂਦੇ ਹਾਂ ਟੇਲਰ ਵਗੈਰਾ ਕੋਲੋਂ। ਵੈਸੇ ਪਰ ਜ਼ਿਆਦਾਤਰ ਅਸੀਂ ਖੁਦ ਹੀ ਸੀ ਕੇ ਪਾਨੇ ਆ ਇਸ ਕਰਕੇ।
ਖੁਦ ਦੇ ਅੰਦਰ ਟੈਲੈਂਟ ਹੈ ਫੇਰ ਖੁਦ ਹੀ ਕਰਨਾ ਚਾਹੀਦੀ ਹੈ ਕੰਮ।
ਨਈ ਮੈਂ ਤਾਂ ਜਿਸਰ੍ਹਾਂ ਕਿਸੇ ਨੂੰ ਜ਼ਰੂਰਤ ਹੋਵੇ ਜਿਸਰਾ ਕਿਸੇ ਨੇ ਬਨਵਾਣੇ ਹੋਣ ਕੱਪੜੇ ਵਗੈਰਾ ਉਹ ਮੈਂ ਬਨਾ ਵੀ
ਹਮ ਅੱਛਾ ਵਧੀਆ ਐ।
ਹਾਂਜੀ। ਬਣਾ ਵੀ ਬੁਨ ਵੀ ਦਿੰਦੀ ਹਾਂ ਕਿਸੇ ਦੇ ਵੀ ਹਾਂਜੀ। ਨਹੀਂ ਮੈਂ ਅਗਰ ਤੁਹਾਡੇ ਬੱਚੇ ਨੇ ਵੀ ਪਾਉਣੇ ਹੋਣ ਤਾਂ ਮੈਂ ਬਣਾ ਦਾਂਗੀ।
ਹਾਂਜੀ।
ਤੁਹਾਡੇ ਜਿਸ ਰਾ ਛੋਟੇ-ਛੋਟੇ ਬੱਚੇ ਹੋਣ ਮੈਂ ਉਹਨਾਂ ਦਾ ਵੀ ਬਨਾ ਦਾਂਗੀ। ਹਾਂਜੀ-ਹਾਂਜੀ ਸੇਵਾ ਦਾ ਮੌਕਾ ਜ਼ਰੂਰ ਦੇ ਨਾ ਇੱ ਕੋਈ ਸਾਨੂੰ।
ਹਾਂਜੀ-ਹਾਂਜੀ ਜਰੂਰ।
ਹੋਰ ਘਰ ਸਭ ਕੀ ਕਰ ਰਹੇ ਨੇ।
ਬਸ ਪਾਪਾ ਹੋਰ ਸੋ ਗਏ ਮੰਮੀ ਟੀਵੀ ਦੇਖ ਰਹੇ ਨੇ ਵੀਰਾ ਵੀ ਬਸ ਫੋਨ ਵਿੱਚ ਲੱਗਾ ਹੋਇਆ। ਮੈਂ ਕਿਹਾ ਮੈਂ ਚਲੋ ਫੋਨ ਕਰਲਾ ਤੁਹਾਨੂੰ ਹਾਂਜੀ।
ਅੱਛਾ-ਅੱਛਾ ਚਲੋ ਵਧੀਆ ਅੱਛਾ ਕਰਿਆ ਫੋਨ ਕਰ ਲਿਆ। ਥੋੜਾ ਗੱਲਬਾਤ ਹੋ ਜਾਂਦੀ ਹੈ ਥੋੜਾ ਮਨ ਹੋਰ ਹੋ ਜਾਂਦਾ।
ਹਾਂਜੀ ਚਲੋ ਮੈਂ ਤੁਹਾਨੂੰ ਫੇਰ ਲਗਾਵਾਂਗੀ ਠੀਕ ਹੈ।
ਠੀ ਠੀਕ ਹੈ, ਠੀਕ ਹੈ ਜੀ।
ਠੀਕ ਏ ਸਸ ਸ੍ਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਬੇਟਾ
ਦੇਖੀ ਕੋਲ ਇਨ ਪ੍ਰੋਗਰੇਸ ਹਜੇ ਟਾਈਮ ਚੱਲ ਰਿਹਾ